ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਬਸ ਵਧੀਆ, ਤੁਸੀਂ ਦੱਸੋ?
ਬਸ ਮੈਂ ਵੀ ਵਧੀਆ, ਹੋਰ ਕੀ ਕਰਦੇ ਸੀ?
ਬਸ ਜੀ ਬੈਠੀ ਹੋਈ ਸੀ ਏਦਾ ਹੀ।
ਅੱਛਾ ਅੱਜ ਅਸੀਂ ਗੱਲ ਕਰਨੀ ਸੀ ਰੋਜ਼ਾਨਾ ਜੀਵਨ ਬਾਰੇ ਹਨਾ।
ਹਾਂਜੀ, ਹਾਂਜੀ।
ਸੋ ਤੁਸੀਂ ਦੱਸੋ ਤੁਹਾਡਾ ਰੋਜ਼ਾਨਾ ਜੀਵਨ ਕੀ ਰਹਿੰਦਾ?
ਜਿੱਦਾਂ ਸਾਡੇ ਕੋਲਜ ਵੇਗੇਰਾ ਨੇ ਟ੍ਰੇਨਿੰਗ ਔਰਗਨਾਈਜ਼ ਕੀਤੀ ਮੈਂ ਤਾਂ ਉੱਥੇ ਚੱਲ ਜਾਂਦੀ ਹਾਂ ਮੇਰਾ ਅੱਧਾ ਦਿਨ ਤਾਂ ਉ ਕੀ ਹੁੰਦਾ।
ਅੱਛਾ ਕਾਹਦੀ ਇੰਟਰਨਸ਼ਿਪ ਲੱਗੀ ਹੋਈ ਹੈ ਤੁਹਾਡੀ।
ਮੇਰੀ ਗ੍ਰਾਫਿਕ ਡਿਜ਼ਾਇਨਿੰਗ ਦੀ ਮੈਂ ਕਰ ਰਹੀ ਹਾਂ।
ਬਹੁਤ ਵਧਿਆ ਜੀ ਬਹੁਤ ਵਧਿਆ ਗ੍ਰਫਿਕ ਡਿਜ਼ਨਿੰਗ ਦੀ ਅਜ ਕਲ ਡਿਮਾਂਡ ਹੀ ਬਹੁਤ ਜ਼ਿਆਦਾ। ਪਰ ਕਹਿੰਦੇ ਆ ਕਿ ਅੱਜ ਕੱਲ੍ਹ ਜਦੋਂ ਏ ਆਈ ਦਾ ਜ਼ਮਾਨਾ ਆ ਗਿਆ ਨਾ ਏ ਆਈ ਤੋਂ ਫੋਟੋਆਂ ਜਨਰੇਸ਼ਨ ਕ੍ਰੀਏਟ ਕਰਨੀਆਂ ਉਹ ਮੈਨੂੰ ਲੱਗਦਾ ਕਈ ਵਾਰੀ ਗ੍ਰਾਫਿਕ ਡਿਜ਼ਾਇਨਰ ਲਈ ਨਾ ਇੱਕ ਖ਼ਤਰੇ ਦੀ ਗੱਲ ਵੀ ਹੈ ਹਨਾ।
ਹਾਂਜੀ, ਹਾਂਜੀ ਬਟ ਚਲੋ ਟੈਲੈਂਟ ਵੀ ਇੱਕ ਚੀਜ਼ ਹੁੰਦੀ ਹੈ। ਏ ਆਈ ਵੀ ਇੰਨਾ ਅੱਛਾ ਤਰ੍ਹਾਂ ਜਨਰੇਟ ਨਹੀਂ ਕਰ ਪਾਉਂਦਾ, ਕੁਛ ਕੁਝ ਚੀਜ਼ਾਂ ਜਿੱਦਾਂ ਸਾਡੀ ਕਮਾਂਡ ਫੋਲੋ ਨ ਕਰਦਾ ਉਹਨਾਂ ਆਪਾਂ ਚਲੋ ਜੀ ਦੇਖਲਓ ਚੈਟ ਜੀ ਪੀੜੂੰ ਕੁਛ ਕਹਿੰਦੇ ਆਾਂ ਕਦੇ ਕਦੇ ਆਪਾਂ ਸੇਫ ਨਹੀਂ ਫੀਲ ਕਰਦੇ ਹੋ ਤਾਂ ਆਪਣਾ ਨੰਬਰ ਪਾਇਏ ਕੁਛ ਲਿਖੀਏ ਆਪਣੀ ਪ੍ਰਾਈਵੇਟ ਇਨਫੋਰਮੇਸ਼ਨ ਅਤੇ ਫਿਰ ਲੋਕੀ ਗ੍ਰਾਫਿਕ ਡਿਜ਼ਾਇਨਿੰਗ ਵਾਲਿਆਂ ਨੂੰ ਵੀ ਕਹਿੰਦੇ ਹੁੰਦੇ ਆ ਕਰਨ ਨੂ।
ਹਾਂ ਉਹ ਤੇ ਆ ਲੋਂਗ ਟਾਈਮ ਲਈ ਸਸਟੇਨਬਿਲਟੀ ਨਹੀਂ ਆ ਹਜੇ ਏ ਆਈ ਚ ਅਤੇ ਗ੍ਰਾਫਿਕ ਡਿਜ਼ਾਇਨਿੰਗ ਫਿਰ ਵੀ ਬਹੁਤ ਵਧੀਆ ਇੱਕ ਜ਼ਰੀਆ ਹੈ ਫੀ ਲਾਂਸਿੰਗ ਕਰਕੇ ਚਾਰ ਪੈਸੇ ਕਮਾਉਣ ਦਾ ਤੇ ਇਸ, ਤੋਂ ਇਲਾਵਾ ਅ ਅਪ ਆਪਣੀ ਰੋਜ਼ ਦੀ ਰੂਟੀਨ ਦੇ ਵਿੱਚ ਜਦੋਂ ਤੁਸੀਂ ਕੋਲਜ ਲਾਈਫ 'ਚ ਹੁੰਦੇ ਹੋ ਯਾ ਤੁਸੀਂ ਪਰੋਫੇਸਰ ਲੈਵਲ ਤੇ ਹੁੰਦੇ ਹੋ ਯਾ ਤੁਸੀਂ ਅਕੇਸਪਿਰਸ ਹੁੰਦੇ ਹੋ ਤੁਹਾਨੂੰ ਨਾ ਸਕਿੱਲ ਛੱਡਣੇ ਕਦੀ ਵੀ ਨਹੀਂ ਰੁਕਣੇ ਚਾਹੀਦੇ। ਮੈਂ ਜੀ ਬਾਹਰ ਗਈ ਸੀ ਪੰਦਰਾਂ ਦਿਨਾਂ ਲਈ ਮੈਂ ਤਾਂ ਉੱਥੇ ਪੰਝੱਤਰ ਪੰਝੱਤਰ ਸੱਤਰ ਸਾਲ ਦੇ ਬਜ਼ੁਰਗ ਬੰਦੇ ਵੀ ਏ ਆਈ ਦਾ ਕੋਰਸ ਕਰਦੇ ਹੋਏ ਦੇਖੇ ਨੇ। ਤੇ ਸੋਚੋ ਜਿਨਾਂ ਨੇ ਉਮਰ ਬਿਤਾਦੀ ਆਪਣੀ ਕੰਮ ਕਰਦੇ, ਕਰਦੇ ਉਹ ਵੀ ਇਹ ਸੋਚਦੇ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹਰ ਕੋਈ ਬੰਦਾ ਕੁਛ ਨਾ ਕੁੱਛ ਸਿੱਖਦਾ ਹੈ। ਆਪਣੀ ਲਾਈਫ ਤੋਂ ਆਪਣੇ ਰੋਜ਼ਾਨਾ ਜੀਵਨ ਚੋ ਲਈ ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਸਿੱਖਣਾ ਹੀ ਚਾਹੀਦਾ ਹਨਾ।
ਹਾਂਜੀ ਅੱਜ ਕੱਲ੍ਹ ਇੰਨੀ ਐਜੂਕੇਸ਼ਨ ਇੰਪੋਰਟੈਂਟ ਨਹੀਂ ਰਹਿ ਗਈ ਜਿੰਨੀ ਸਕਿੱਲਸ ਹੱਥ 'ਚ ਹੋਣੇ ਚਾਹੀਦੇ ਹੈ, ਐਜੂਕੇਸ਼ਨ ਦਾ ਹਰ ਡਿਗਰੀ ਹਰ ਕੋਈ ਕਰ ਲੈਂਦਾ। ਇੱਕ ਸਕਿੱਲਸ ਹੀ ਮੇਨ ਹੁੰਦੇ ਹੱਥ ਚ ਹੋਵੇ ਨਾ ਚਾਰ ਪੰਜ ਸਕਿੱਲਸ ਚਾਰ ਪੰਜ ਪੈਸਾ ਰੋਜ਼ ਦਾ ਬੰਦਾ ਬਣਾ ਲਵੇ ਖਾਣ ਜੋਗੀ ਰੋਟੀ ਉਹਦੇ ਖਰਚੇ ਨਿਕਲ ਜਾਣ।
ਬਿਲਕੁਲ, ਬਿਲਕੁਲ, ਬਿਲਕੁਲ ਆਪਣੀ ਰੋਜ਼ਾਨਾ ਜੀਵਨ ਦੇ ਵਿੱਚ ਜੇਕਰ ਅਸੀਂ ਨਵੇਂ ਨਵੇਂ ਸਕਿੱਲਜ਼ ਸਿੱ ਸਖਣੇ ਸ਼ੁਰੂ ਕਰ ਦੇਈਏ, ਇਹ ਨਾ ਸੋਚੀਏ ਲੋਕੀ ਕਹਿਣਗੇ ਤਾਂ ਸਾਨੂੰ ਤਰੱਕੀ ਦੇ ਰਾਹ ਤੇ ਜਾਣ ਲੱਗਿਆ ਕੋਈ ਦੇਰ ਨਈ ਲੱਗੇਗੀ। ਹਾਂ। ਆਪਣੇ ਰੋਜ਼ਾਨਾ ਜੀਵਨ 'ਚ ਆਪਣੇ ਭਾਰਤ ਦੇਸ਼ ਦੀ ਗੱਲ ਕਰੀਏ, ਤਾਂ ਇੱਥੇ ਦੇ ਲੋਕਾਂ ਦੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਐ, ਉਹਦੇ ਚ ਮੈਨੂੰ ਬਹੁਤ ਜ਼ਿਆਦਾ ਦਿੱਕਤਾਂ ਨੇ। ਉਹਦੇ ਕਾਰਨ ਮੈਂ ਤਾਨੂੰ ਦੱਸਦੀ ਆ ਦੇਖੋ। ਸਾਡੇ ਨੋਰਮਲ ਬੰਦਿਆਂ ਦਾ ਰੋਜ਼ਾਨਾ ਜੀਵਨ ਹੁੰਦਾ ਜੀਸ। ਸਵੇਰੇ ਉਠੋ, ਅਅ ਪਾਣੀ ਪੀ
ਹਾਂਜੀ ਹਾਂਜੀ, ਤੋਡੀ ਆਵਾਜ਼ ਨਹੀਂ ਆ ਰੀ। ਹੈਲੋ ਜੀ। ਤਾਨੂੰ ਵਾਜ਼ ਆ ਰਈ ਆ ਮੇਰੀ।